ਹੈਲੋ! ਹਾਂਜੀ ਸਤਿ ਸ੍ਰੀ ਕਾਲ ਕੀ ਹਾਲ ਏ?
ਹਾਂਜੀ।
ਹੋਰ ਕੀ ਹਾਲ ਚਾਲ ਤੁਆਡਾ?
ਬਦੀਆ ਤੁਸੀਂ ਦੱਸੋ?
ਬਸ ਵਦੀਆ ਮੈਂ ਕਿਆ ਚਲੋ ਕਾਫੀ ਟੈਮ ਤੋਂ ਗੱਲ ਹੋਈ ਨੀ ਮੈਂ ਕਿਆ ਆੱਜ ਫੋਨ ਕਰ ਲਵਾ ਤੁਆਨੂੰ ਬਸ ਵੇਲੇ ਬੈਠੇ ਹੋਏ ਆ ਚਾਹ ਵਗੈਰਾ ਪੀਣ ਲੱਗੇ ਸੀ। ਮੈਂ ਕਿਆ ਚਾਹ ਪੀ ਲੈਨੇ ਆ ਬੱਚਿਆਂ ਨੂੰ ਕੁੱਝ ਖਵਾ ਪਿਆ ਲੈਨੇ ਆ। ਨਈ ਤੇ ਓ ਸਾਡੇ ਅੱਗੇ ਪਿੱਛੇ ਫਿਰਦੇ ਰੈਨਗੇ।
ਅੱਛਾ ਜੀ।
ਹੂੰ ਹੁਣ ਕਸੀ ਕੋਈ ਮੌਸਮ ਤੇ ਬਈ ਰਾ ਸਵੇਰੇ ਬਾਰਿਸ਼ ਆਈ ਏ ਬੜੀ ਤੇਜ਼ ਹੁਣ ਤੇ ਧੁੱਪ ਚੜ੍ਹੀ ਹੋਈ ਏ।
ਹਾਂਜੀ।
ਅਤੇ ਓੱਧਰ ਕਿੱਦਾਂ ਦਾ ਮੌਸਮ ਏ?
ਦੋਪੈਰੇ ਟਾਈਮ ਬਾਰਿਸ਼ ਸੀਗੀ ਲੇਕਿਨ ਹੁਣ ਤਾਂ ਫੇਰ ਗਰਮੀ ਜੀ ਹੋ ਰੀ ਐ।
ਹਾਂ ਇੱਥੇ ਵੀ ਓ ਧੁੱਪ ਚੜ੍ਹੀ ਹੋਈ ਏ ਬਾਰ ਸਵੇਰੇ ਬਾਰਿਸ਼ ਸੀ ਬੜੀ ਤੇਜ਼ ਮ੍ਹੀ ਦਾ ਸਮਝ ਨੀ ਆਂਦਾ ਵੀ ਕਦੋਂ ਅ ਬਾਰਿਸ਼ ਹੋ ਗਈ ਤੇ ਕਦੋਂ ਧੁੱਪ ਚੜ ਗੀ।
ਹਾਂਜੀ ਇੱਕੇ ਦਾੱਮ ਮ੍ਹੀ ਆਂਦਾ ਨਾ ਹਨੇਰੀ ਵੀ ਇੱਕ ਦਮ ਆਂਓਦੀ ਐ।
ਹਾਂ ਹੂੰ। ਹੁਣ ਤਿੰਨ ਚਾਰ ਦਿਨ ਪੈਲਾਂ ਅਲਰਟ ਆਇਆ ਸੀ ਬਈ ਸਾਰੇ ਅਪਣੇ ਅ ਅਪਣਾ ਧਿਆਨ ਰੱਖੋ ਬਾਰਿਸ਼ ਆਏਗੀ ਏਕਦਮ ਨੇਰੀ ਚਲੇੇਗੀ, ਤੇ ਓਰ ਦਿਖਾਏਆ ਸੀ ਤੇ ਓਸ ਵਿੱਚ ਕਈ ਜਗਾ ਤੇ ਬਈ, ਇਕ ਦਮ ਅਨੇਰੇ ਚੱਲੀ ਏ ਲੋਕੀ ਬਿਚਾਰੇ ਸੜਕ ਤੇ ਬਚ ਰਏ ਨੇ ਖੜੇ ਹੋ ਕੇ।
ਹਾਂਜੀ।
ਤਗੜੀ ਵਾਲੀ ਨੇੇਰੀ ਆਈ ਏ।
ਹਾਂਜੀ ਕਾਫੀ ਨੁਕਸਾਨ ਹੋਏਆ ਨਾ ਦੋ-ਤਿੰਨ ਦਿਨ ਪੈਲਾ ਸੀ ਨੇਰ
ਹਾਂ ਨੁਕਸਾਨ ਤੇ ਕਾਫੀ ਓਯੈ।
ਹਾਂਜੀ।
ਹੂੰ, ਹੋਰ ਤੁਸੀ ਸੁਨਾਓ ਕੋਝ ਗੱਲਾ ਅਪਨੇ ਬਚਪਨ ਦੀਆਂ। ਛੋਟੇ ਹੋਂਦੀਆਂ।
ਵਦੀਆ ਵਦੀਆ ਸੀ ਹੁਨ ਤਾ ਸੋਚਦੇ ਕਿੱਥੋ ਵੱਡੇ ਹੋ ਗੇ।
ਹਾਂ, ਹਾਂ ਐ ਤੇ ਗਾੱਲ ਫੈਕਟ ਏ ਸਾਡਾ ਓਨਾ ਬਚਪਨ ਸੀ ਅਸੀ ਸ ਕ ਸਕੂਲ ਜਦੋ ਅਪਣਾ-ਅਪਣਾ ਟਾਈਮ ਸੀ ਸਾਡਾ, ਅਸੀ ਸਾਰੇ ਰਾਲ ਮਿਲ ਕੇ ਪਾਰਕ ਵੇਚ ਖੇਡਣਾ। ਬੱਚੇਆਂ ਦੇ ਨਾਲ, ਸਾਡਾ ਪੂਰਾ ਗਰੁੱਪ ਓਂਦਾ ਸੀ ਮੁੰਡੇ ਕੁੜੀਆਂ ਦਾ। ਪਾਰਕ ਵੇਚ ਅਸੀ, ਕਈ ਤਰਾ ਦੇ ਗੇਮ ਖੇਲਨੇ ਯਾ ਤੇ ਰੱਸੀ ਲੈ ਕੇ ਕੁੱਦਨਾ ਜਾ ਕੇ। ਕਦੀ ਰੈਕਿਟ ਲੈ ਕੇ ਚਲੇ ਜਾਨਾ, ਜਿਨੇ ਬੈ ਬੈਟ ਬੋਲ ਆਂਦਾ ਸੀ ਓ ਬੈਟਬੋਲ ਲੈ ਕੇ ਆਂਦਾ ਸੀ।
ਹੂੰ।
ਫੇਰ ਕਈ ਤਰਾ ਦੇ ਗੇਮ ਖੇਲਨੇ, ਗੋਲੇ ਵੇਚ ਖੜ੍ਹੇ ਹੋ ਕੇ ਨਾ ਸਟੈਪੂ ਸੁੱਟਣੈ ਪਿੱਛੇ।
ਹਾਂਜੀ-ਹਾਂਜੀ।
ਗੋਦ ਤੇ ਕੋਛ ਓ ਪੱਥਰ ਲੈ ਕੇ ਖੇਡਦੇ ਸੱਨ ਚੋਕ-ਚੋਕ ਕੇ ਓਨੂੰ ਓਦਾ ਮੈਨੂੰ ਯਾਦ ਨੀ ਨਾਮ ਕੀ ਕੈਂਦੇ ਆ ਓਨੂੰ। ਓਵੇ ਕੁੜੀਆਂ ਸਾ ਤਾ ਐਕਸਪਰਟ ਏਕਦਮ ਹਾਂ ਗਿੱਟੇ ਖੇਡਦੇ ਸੱਨ ਚੋਕ-ਚੋਕ ਕੇ, ਕਯੋਕਿ ਏਕ ਨੂੰ ਏਕ ਪਰ ਚੁੱਕਨਾ ਕਿ ਥੱਲੋ ਦੀ ਬਾਕੀ ਦੇ ਮੁੱਠੀ ਇਚ ਆ ਜਾਨ ਮਤਲਬ ਏਨਾ ਬੱਚੇ ਐਕਸਪਰਟ ਸਨ ਬੱਚੇ ਔਰ ਸਾਡੇ ਕੋਲ ਹੋਂਦਾ ਨੀ ਸੀ ਅਸੀ ਵੇਖ ਕੇ ਚੱਲੋ, ਤੁਸੀ ਖੇਲੋ ਸਾਨੂੰ ਤੇ ਕੋਈ ਨੀ ਆਂਦਾ ਬਈ
ਹਾਂਜੀ।
ਅਜੇ ਸਾਨੂੰ ਨੀ ਆਂਦਾ ਅਸੀ ਨੀ ਖੇਲ ਪਾਵਾਗੇ।
ਹਾਂਜੀ।
ਮੁਸ਼ਕਿਲ ਜੇ ਚੀਜ ਏ ਓ ਮੁਸ਼ਕਿਲ ਈ ਏ ਓ ਸਾਨੂੰ ਨੀ ਆਏਗੀ। ਅਸੀ ਜਿਨਾ ਮਰਜੀ ਪ੍ਰੈਕਟਿਸ ਕਰ ਲਈਏ।
ਹਾਂਜੀ ਏ ਤਾ
ਬਸ ਓ ਈ ਏ ਕਿ ਏਕ, ਏਕ, ਏਕ ਗੇਮ ਓਂਦਾ ਸੀ ਟਿੱਪੀ- ਟਿੱਪੀ ਟੋਪ ਓ ਖੇਡਦੇ ਸੀ ਕਿ ਤੁਆਨੂੰ ਜੋ ਮਾੱਨ ਲੋ ਜਿਦੇ ਡੈਨ ਏ, ਓ ਓਨੇ ਜੇੜੇ ਜੇੜੇ ਰਾੰਗ ਦਾ ਨਾਂ ਲੈਤਾ ਅਸੀ ਓਦਾ ਰੰਗ ਨੂੰ ਛੂਨਾ ਜਾ ਕੇ।
ਚਾਏ ਓ ਕੋਈ ਵੀ ਕਲਰ ਹੋਏ। ਤੇ ਫੇਰ ਅਸੀ ਦੌੜਦੇ ਸੀ, ਕਦੀ ਪਾਰਕ ਤੋ ਬਾਰ ਕਦੀ ਸੜਕ ਚਲੇ ਜਾਨਾ, ਓ ਰੰਗ ਲੱਭਣਾ ਬਈ ਕੇੜਾ ਓਰੇਜ ਕੇੜਾ ਰੰਗ ਏ ਜੇ ਹਰਾ ਬੋਲੇਆ ਤੇ ਜਾ ਕੇ ਹਰਾ ਅਸੀ ਚੀਜ ਫੜਣੀ ਏ, ਕੋਈ ਆ ਸੱਚ ਪੇੜ ਪੌਦੇ ਹੋਨ ਓਦੇ ਤੇ ਪੱਤੀਆ ਲਟਕ ਰਈਆ ਹੋਣ।
ਅੱਛਾ।
ਤੇ ਜੇ ਲਾਲ ਕੇਹਿ ਤਾ ਤੇ ਦੇਖਣਾ ਵੀ ਕਿਸੇ ਦੇ ਘਰ ਚ' ਪੇਂਟ ਹੋਏਆ ਤ ਲਾਲ ਰੰਗ ਦਾ,
ਹਾਂਜੀ।
ਬੋਤ ਮਤਲਬ ਮਜ਼ਾ ਆਂਦਾ ਸੀ।
ਅੱਛਾ।
ਫੇਰ ਅਸੀਂ ਕੀ- ਕੀ ਕਰਨਾ ਇੱਕ -ਇੱਕ, ਇੱਕ ਗੇਮ ਹੁੰਦਾ ਸੀ, ਉਹਦੇ ਚ ਤੁਸੀਂ -ਤੁਸੀਂ ਅ ਹਾਂ।
ਹਾਂਜੀ।
ਹਮ ਇੱਕ ਗੇਮ ਹੁੰਦਾ ਸੀ, ਉਹਦੇ ਚ ਸਾਨੂੰ ਇੱਕ ਜਾਨਵਰ ਕਿਦਾ ਨਾਮ ਲਿਖਣਾ ਹੋਵੇ, ਜਗ੍ਹਾ ਦਾ ਨਾਮ ਲਿਖਣਾ ਹੋਵੇ, ਤੇ ਦੋ ਕੋਈ ਚੀਜ਼ ਦਾ ਨਾਮ ਲਿਖਣਾਵੇ ਤੇ ਇੱਕ ਬੰਦੇ ਦਾ ਨਾਮ ਲਿਖਣਾਵੇ ਸ਼ਾਇਦ, ਐਵੇਂ ਕਰਕੇ ਗੇਮ ਹੁੰਦਾ ਸੀ। ਤੇ ਅਸੀਂ ਫਿਰ ਉਹ ਗੇਮ ਖੇਡਣਾ। ਵੀ ਜੈਸੇ ਉਹਨੇ ਅਗਰ ਵੀਹ ਬੋਲਿਆ, ਤਾਂ ਵੀਹ ਤੇ ਸਾਰਾ ਸਾਨੂੰ ਭਰਨਾ ਵੇ, ਜ ਓਹਨੇ ਏ ਬੋਲੇਆ ਏ ਤੋਂ, ਜੇ ਡੀ ਬੋਲਤਾ ਡੀ ਤੋਂ ਤੇ ਬੜੇ ਸਾਰੇ ਅਸੀਂ ਗੇਮ ਖੇਡਦੇ ਸੀ, ਫਿਰ ਕਈ ਵਾਰ ਮੈਂ ਜਿੱਤਣਾ ਫੇਰ ਚੋਰ ਸਪਾਹੀ ਖੇਲਣਾ ਪਰਚੀਆਂ ਬਣਾ -ਬਣਾ ਕੇ। ਫੇਰ ਫੇਰ ਹਾ ਫੇਰ ਅਸੀ -ਫੇਰ ਖੇਡ ਖੇਡਣਾ ਬਈ ਇੱਕ ਬੰਦਾ ਲੁਕੇਗਾ, ਨਹੀਂ ਬਾਕੀ ਲੋਕਾਂ ਨੂੰ ਇੱਕ ਲੱਭੇਗਾ ਫੇਰ ਇਹ ਗੇਮ ਖੇਡ ਨੇ, ਬੜੇ- ਬੜੇ ਸਾਰੇ ਗੇਮ ਅਸੀਂ ਖੇਡੇ ਨੇ, ਛੋਟੇ ਹੁੰਦੇ ਤੇ ਮਤਲਬ, ਜੋ ਦਿਨ ਛੋਟੇ ਹੁੰਦੇ ਸੀ, ਉਹ ਵਾਪਸ ਮੁੜ ਕੇ ਨੀ ਆਣਗੇ, ਤੁਸੀਂ ਵੀ ਕੀ ਤੁਹਾਨੂੰ ਵੀ ਲੱਗਦਾ ਹੋਏਗਾ, ਬਈ ਵੱਡੇ ਐਵੇ ਹੋ ਗਏ ਹ
ਹਾਂ
ਇੱਕ ਪਤਾ ਇੱਕ ਗਾਣਾ ਵੀ ਬਣਿਆ ਦਾ ਸੀ, ਬੜਾ ਪੰਜਾਬੀ ਵਾਲਾ।
ਹਾਂਜੀ। ਤੇ ਐਵੇਂ ਲੱਗਦਾ ਵੀ ਛੋਟੇ ਵਧੀਆ ਸੀਗਾ, ਵੱਡੇ ਹੋ ਗਏ ਜਿੰਮੇਵਾਰੀਆਂ ਵੱਧ ਕਿਉਕੀ, ਛੋਟਿਆਂ ਨੂੰ ਕੋਈ ਟੈਨਸ਼ਨ ਨਈ ਹੁੰਦੀ।
ਹਾਂ, ਦਿਲ ਲੱਗਦਾ ਵੈ, ਬਈ ਜ਼ਿੰਦਗੀ ਜੋ ਹੁਣ ਜੀ ਰਹੇ ਆ ਓ ਜੀ ਸਈ-ਏ ਵੱਡੇ ਹੋ ਕੇ, ਫੇਰ ਕੀ? ਕੋ, ਕੀ ਸਾਨੂੰ ਕੁਛ ਕਰ ਵੀ ਪਾਵਾਂਗੇ। ਲੇਕਿਨ, ਮੇਰੀ- ਮੇਰੀ ਸੋਚ ਥੋੜ੍ਹੀ ਅਲੱਗ ਜੇਈ ਏ, ਕੇ‌ ਚਲੋ ਹੁਣ ਜੀਅ ਸਕਦੇ ਆ ਆਪਣੀ ਜ਼ਿੰਦਗੀ, ਜੇਹੜੇ ਚੀਜ਼ਾਂ ਮੰਨ ਲਓ ਅਸੀ ਕਦੇ-ਕਦੇ ਬਚਪਨ ਚ ਨੀ ਕਰ ਪਾਏ ਓ, ਹੁਣ ਕਰ ਲਈਏ,
ਹਾਂਜੀ।
ਹੁਣ ਬੋਤ ਮਤਲਬ, ਲਾਈਫ ਸਾਡੀ ਹੈਕਟਿਕ ਹੋ ਚੁੱਕੀ ਏ,
ਹਾਂਜੀ।
ਘਰਾਂ ਦੀ ਜਿੰਮੇਦਾਰੀਆਂ, ਬੱਚਿਆਂ ਦੀ ਜਿੰਮੇਦਾਰੀ ਚੁੱਕ
ਹਾਂਜੀ।
ਚਲੋ, ਧੀਰੇ -ਧੀਰੇ ਸਭ ਸਈ ਹੋ ਜਾਏਗਾ।
ਹਾਂਜੀ-ਹਾਂਜੀ।
ਹੁ ਹੋਰ, ਤੁਹਾਡਾ ਕੀ ਵਿਚਾਰ ਏ ਆ, ਇਸ ਵਿੱਚ?
ਇਸ ਵਿੱਚ ਬਚਪਨ ਵਧੀਆ ਸੀਗਾ, ਹੁਣ ਐਵੇਂ ਲੱਗਦਾ ਕਿੱਥੋਂ ਵੱਡੇ ਹੋ ਗਏ ਵਧੀਆ ਸ਼ ਛੋਟੇ ਹੁੰਦੇ ਕੋਈ ਟੈਂਨਸ਼ਨ ਨੀ ਹੁੰਦੀ ਸੀ ਕਿਤੇ ਮਰਜ਼ੀ ਤੁਰੇ-ਫਿਰਦੇ ਰਓ।
ਹਾਂ
ਹਾਂਜੀ।
ਹੈ।
ਛੋਟੇ ਹੁੰਦੇ ਤਾਂ ਕੁੱਟ ਵੀ ਬਹੁਤ ਖਾਧੀ ਆ। ਹੁਣ ਕੌਣ ਖਾਂਦਾ? ਹੁਣ ਤੇ ਜਵਾਕ ਰੁਸੀ ਜਾਂਦੇ ਨੇ।
ਹਾਂਜੀ।
ਹੋਰ ਦੱਸੋ।
ਹੂੰ ਅੱਜ ਕੱਲ੍ਹ ਥੋੜਾ ਸਲੋ ਬਟ ਟੈਮ ਲੱਗਦਾ ਵੈ ਹਰ ਚੀਜ਼ ਵਿੱਚ।
ਹਾਂਜੀ, ਏ ਤਾਂ ਹੈਗਾ ਈ।
ਹੂੰ, ਚਲੋ ਧੀਰੇ-ਧੀਰੇ ਸਭ ਅਲੱਗ-ਅਲੱਗ ਹੋ ਜਾਂਦਾ ਬਈ, ਜਿੰਮੇਦਾਰੀਆਂ ਕਰਨੀਆਂ ਨੇ।
ਹਾਂਜੀ।
ਲਿਖਾਣਾ ਵੀ ਏ, ਘਰ ਦੇ ਵੀ ਕੰਮ ਘਰ ਘਰ ਨਈ-ਨਈ, ਹਾਂਜੀ-ਹਾਂਜੀ। ਚਲੋ, ਠੀਕ ਏ। ਤੁਆਡੇ ਨਾਲ ਗੱਲ ਕਰਕੇ ਬੜਾ ਵਧੀਆ ਲੱਗਿਆ। ਚਲੋ ਓਕੇ ਜੀ, ਓਕੇ। ਥੈਂਕ ਯੂ ਜੀ।
ਕੀ ਹੂੰ?